ਹੋਰ
ਹੈਲੋ
ਸਤਿ ਸ਼੍ਰੀ ਅਕਾਲ ਦੀਦੀ
ਸਤਿ ਸ੍ਰੀ ਅਕਾਲ ਜੀ। ਕੀ ਹਾਲ ਜੀ ਹਾਂਜੀ ਠੀਕ ਠਾਕ ਤੁਸੀਂ ਸੁਣਾਓ।
ਅਸੀਂ ਵੀ ਵਧੀਆ
ਹੋਰ ਸੁਣਾਓ ਕੀ ਕਰਦੇ ਪਏ ਓ।
ਕੁਛ ਨੀ ਫਰੀ ਸੀ ਬੈਠੀ ਆਂ।
ਠੀਕ ਐ।
ਬੇਟਾ ਸਕੂਲ ਗਿਆ ਸੀ ਹਾਂਜੀ ਖਾਣਾ ਬਣਾ ਲਿਆ।
ਠੀਕ ਹੈ ਹੋਰ ਕੀ ਬਣਾਇਆ ਅੱਜ
ਅੱਜ ਅਸੀਂ ਛੋਲਿਆਂ ਦੀ ਸਬਜ਼ੀ ਬਣਾਈ ਆਂ।
ਠੀਕ ਏ ਹੋਰ ਬੱਚੇ ਗਏ ਸਕੂਲ
ਹਾਂਜੀ ਬੇਟਾ ਗਿਆ ਸ
ਗਿਆ ਸਕੂਲ-ਸਕੂਲ ਤੋਂ ਛੁੱਟੀ ਹੋ ਗਈ ਸੀ ਹਾਫ ਡੇ ਹੀ ਅੱਜ ਤੇ ਟਿਊਸ਼ਨ ਗਿਆ ਵਾ। ਠੀਕ ਐ।
ਹਾਂਜੀ
ਠੀਕ ਹੈ ਹੁਣ ਕੀ ਕਰਦੇ ਪਏ ਆ।
ਹੁਣ ਤੇ ਕੁਝ ਨੀ ਫਰੀ ਬੈਠੇ ਸੀ ਮੈਂ ਸੋਚਿਆ ਕਾੱਲ ਕਰ ਲਾਂ ਇੱਕ
ਹਾਂਜੀ ਤੁਸੀਂ ਠੀਕ ਠਾਕ ਜੇ ਹਾਂਜੀ-ਹਾਂਜੀ ਠੀਕ ਠਾਕ।
ਬੱਚੇ ਕੀ-ਕੀ
ਬੱਚੇ ਵੀ ਸਕੂਲੋਂ ਆ ਗਏ ਸੀਗੇ ਤੇ ਹੁਣ ਬੱਚਿਆਂ ਨੂੰ ਖਾਣਾ ਖਿਲਾ ਕੇ ਤੇ ਹੁਣ ਮੈਂ ਇਨਾਂ ਨੂੰ ਸਵਾਇਆ। ਕਿ ਥੋੜ੍ਹੀ ਦੇਰ ਰੈਸਟ ਕਰ ਲਉ।
ਠੀਕ ਏ ਜੀ। ਤੁਸੀਂ ਅੱਜ ਕੀ ਬਨਾਏਆ ਏ?
ਤੁਸੀਂ ਅੱਜ ਕੀ ਬਨਾਏਆ ਏ? ਅਸੀਂ ਅੱਜ ਬਣਾਏ ਸੀ ਆਲੂ ਮਟਰ ਗਾਜਰਾਂ, ਓਦੇ ਵੀਚੋਂ ਬ ਚੇਆਂ ਨੇ ਆਲੂ-ਆਲੂ ਕੱਡ ਕੇ ਖਾਦੇ, ਕਿਉਕੀ ਬੱਚੇਆਂ ਨੂੰ ਆਲੂ ਬਹੁਤ ਪਸੰਦ ਹੁੰਦੇ ਨੇ।
ਹਾਂਜੀ, ਮੇਰੇ ਬੇਟੇ ਨੂੰ ਵੀ ਕਾਫ਼ੀ ਪਸੰਦ ਆ।
ਕਾਫੀ ਪਸੰਦ ਆ
ਓਨੂੰ ਵੀ ਨਾ ਦਾਲਾਂ, ਨਾ ਚਨੇਆ ਦੀ ਦਾਲ ਤੇ ਨਈ ਰਾਜਮਾਂ ਹੋ ਗੇ ਆਲੂ ਹੋ ਗੇ ਐਦਾਂ ਦੀਆਂ ਚੀਜ਼ਾਂ ਈ ਪਸੰਦ ਆ ਬਸ। ਗ੍ਰੀਨ ਲਾਈਟੇਬਲਸ ਬਿਲਕੁਲ ਵੀ ਨੀ ਖਾਂਦਾ
ਮੇਰੇ ਬੱਚੇ ਵੀ ਨੀ ਖਾਂਦੇ ਵੈਜੀਟੇਬਲਸ ਤਾਂ ਬਿਲਕੁਲ ਵੀ ਨੀ ਖਾਂਦੇ ਹੈਗੇ ਪਰ ਖਾਣੇ ਚਾਈਦੇ ਨੇ।
ਹਾਂਜੀ। ਏਨਾਂ ਦੇ ਟੀਚਰਸ ਵੀ ਕੈਦੇ ਆ, ਕੇ ਅਲੱਗ-ਅਲੱਗ ਅਲੰਚ ਬੋਕਸ ਭੇਜੇਆ ਕਰੋ ਤੇ ਬਟ ਏ ਖਾਂਦਾ ਕੁੱਝ ਨੀ ਤੇ ਫੇਰ ਮੈਮ ਨੂੰ ਕੇਆ ਵਾ ਜਾਂ ਤਾਂ ਤੁਸੀਂ ਖੁਦ ਖਵਾਏਆ ਕਰੋ ਏਨੂੰ।
ਮੈਂ ਤੇ ਆਪਣੇ ਬੱਚੇਆਂ ਨੇ ਕੈਂਨੀ ਹੁੰਦੀ ਕੀ ਹਰੀਆਂ ਸਬਜ਼ੀਆਂ ਖਾਏਆ ਕਰੋ ਕਿਉਂਕਿ ਹਰੀਆਂ ਸਬਜ਼ੀਆਂ ਵਿੱਚ ਧਾਨੂੰ ਪਤਾ ਕਿਨੇ ਵਿਟਾਮਿਨ ਹੁੰਦੇ ਨੇ।
ਹਾਂਜੀ।
ਖਾਣੇ ਬੌ ਜ਼ਰੂਰੀ ਹੈਗੇ ਨੇ ਬੱਚੇਆਂ ਵਾਸਤੇ ਪਰ ਮੇਰੀ ਵੱਡੀ ਜੇੜੀ ਕੁੜੀ ਹੈਗੀ ਆ ਓ, ਸਬਜ਼ੀ ਖਾਣਾ ਨੀ ਪਸੰਦ ਕਰਦੀ ਆ ਓਨਾਂ ਨੂੰ ਦਾਲ ਰਾਜਮਾਂ ਚਣੇ ਇਸ ਤਰਾਂ ਦੀਆਂ ਸਬਜ਼ੀਆਂ ਓ ਖਾਂਦੇ ਹੈਗੇ ਨੇ। ਬਸ ਏ ਕੇ ਹਰੀਆਂ ਸਬਜ਼ੀਆਂ ਨੀ ਖਾਂਦੇ।
ਠੀਕ ਏ ਜੀ।
ਜਾ ਸਾਗ ਵਗੈਰਾ ਖਾ ਲੈਂਈਦੇ ਨੇ।
ਹੂੰ ਮੇਰੇ ਬੇਟੇ ਨੂੰ ਸਾਗ ਵੀ ਨੀ ਪਸੰਦ। ਚਨਿਆਂ ਦੀ ਸਬਜ਼ੀ ਏਨਾ ਖੁਸ਼ ਹੋ ਕੇ ਖਾ ਲੈਂਦਾ ਵਾ।
ਅੱਛਾ-ਅੱਛਾ ਠੀਕ‌ ਐ। ਪਰ ਏ ਕੇ ਬੱਚੇਆਂ ਨੂੰ ਖਾਣੀ ਚਾਈਦੀ ਐ ਹਰੀ ਸਬਜ਼ੀਆਂ ਏਦੇ ਨਾਲ ਬੱਚੇਆਂ ਦਾ ਅੰਦਰੋਂ
ਹਾਂਜੀ।
ਮਜ਼ਬੂਤ ਹੁੰਦਾ ਸ਼ਰੀਰ।
ਧਾਡੇ ਬੱਚੇ ਕਿਨੇ ਆਂ?
ਮੇਰੇ ਤੇਨ ਬੱਚੇ ਤੇਨ ਬੇਟੀਆਂ ਨੇ ਮੇਰੀਆਂ।
ਅਛਾ ਤੇਨ ਬੇ
ਤਿਨ ਬੇਟੀਆਂ ਏ, ਹਾਂਜੀ, ਠੀਕ ਐ, ਤੁਹਾਡਾ ਈਕੋ ਬੇਟਾ ਐ? ਹਾਂਜੀ ਮੇਰਾ ਇਕੋ ਬੇਟਾ ਐ, ਠੀਕ ਐ। ਤੁਸੀਂ ਕਿਥੋਂ ਬਿਲੋਂਗ ਕਰਦੇ ਓ?
ਅਸੀਂ ਜੀ ਤਨਤਾਰਨ ਤੋਂ ਬਿਲੋਂਗ ਕਰਦੇ ਆ।
ਠੀਕ ਆ ਜੀ।
ਹਾਂਜੀ।
ਠੀਕ ਏ, ਹੋਰ ਪਰਿਵਾਰ ਵਿੱਚ ਸਾਰੇ ਠੀਕ-ਠਾਕ।
ਹਾਂਜੀ ਸਾਰੇ ਵਦੀਆ ਠੀਕ-ਠਾਕ ਆ।
ਜੀ।
ਹਾਂਜੀ। ਹੋਰ ਧਾਨੂੰ ਏ, ਖਾਣੇ ਵਿੱਚ ਕੀ-ਕੀ ਪਸੰਦ ਆ, ਕੀ-ਕੀ ਬਣਾਉਂਦੇ ਹੁੰਦੇ ਤੁਸੀਂ?
ਹਾਂਜੀ ਮੈਂ ਤਾਂ ਖਾਣੇ ਵਿੱਚ ਸਭ ਕੁਛ ਈ ਬਨਾਦੀ ਹੈਗੀ ਆਂ, ਪੈਂਲਾਂ ਚਲੋ ਚੋ ਅਨਮੈਰਿਡ ਸੀਗੀ ਓਦੋਂ ਤਾਂ ਮੈਨੂੰ ਕੁਛ ਕੁਛ ਚੀਜ਼ਾਂ ਸੀਗੀਆਂ ਜੇੜੀਆਂ ਨਹ ਪਸੰਦ ਸੀਗੀਆਂ। ਪਰ ਹੁਣ ਮੈਰਿਜ ਹੋਣ ਤੋਂ ਬਾਦ ਜੇੜੀਆਂ ਚੀਜ਼ਾਂ ਨਈ ਵੀ ਖਾਂਦੇ ਸੀਗੇ ਓ ਵੀ ਖਾਂਦੇ ਆ ਸ਼ਲਗਮ ਹੋ ਗਏ ਸਾਗ ਹੋ ਗਿਆ ਸਈ ਗੱਲ। ਹਾਂਜੀ ਹਰੀਆਂ ਸਬਜ਼ੀਆਂ ਹੁਣ ਸਾਰੀਆਂ ਖਾਣੀਆਂ ਸਟਾਰਟ ਕੀਤੀਆਂ ਓਦੇ ਨਾਲ ਖਾਣ ਨਾਲ ਸਰੀਰ ਵਿੱਚ ਥੋੜੀ ਤਾਕਤ ਵੀ ਮ੍ਹੈਸੂਸ ਹੁੰਦੀ ਐ।
ਹਾਂਜੀ।
ਹਾਂਜੀ ਬੱਚਿਆਂ ਨੂੰ ਮੈਂ ਕੈਨੀ ਹੁੰਨੀ ਕਿ ਬੱਚੋ ਐ ਵਾਲਿਆਂ ਸਬਜ਼ੀਆਂ ਖਾਓ ਪਰ ਬੱਚੇ ਆੱਜ-ਕੱਲ ਦੇ ਤੁਆਨੂੰ ਪਤਾ ਫਾਸਟ ਫੂਡ ਜਾਦਾ ਖਾਂਦੇ ਨੇ ਪਰ ਓ ਵੀ ਹੁਣ ਮੈਂ ਮਨਾ ਬੰਦ ਕਰ ਦਿੱਤੇ ਹੋਏ ਨੇ ਬੱਚਿਆਂ ਦੇ।
ਹਾਂ, ਦੀਦੀ ਫਾਸਟ ਫੂਡ ਬੋਤ ਮਾੜੇ ਹੁੰਦੇ ਆ। ਅ ਮਾਸੀ ਜੀ ਦਾ ਦੋਧਾ ਸੀ ਤੇ ਓ ਵੀ ਏਦਾਂ ਨਾ ਨਿਊਡਲ ਹੋ ਗਏ, ਬਰਗਰ ਹੋ ਗਏ
ਤੇ ਸਪਰਿੰਗ ਰੋਲ ਵਗੈਰਾ ਜੈਦਾ ਖਾਂਦਾ ਸੀ, ਹਾਂਜੀ।
ਓ ਨਾ ਜਾਦਾ ਈ ਵਿਚਾਰਾ ਬਿਮਾਰ ਹੋ ਗਿਆ ਸੀ ਤੇ ਓ ਫਿਰ ਓ ਦੱਸ ਦਿਨ ਹੋਸਪਿਟਲ ਰਿਆ ਜੇ।
ਠੀਕ ਐ ਬਾਰ ਦੀਆਂ ਚੀਜ਼ਾਂ ਬੱਚਿਆਂ ਲਈਆਂ ਬੱਚੇ ਲਈ ਤਾਂ ਬਿਲ- ਕੁਲ ਨੀ ਚੰਗੀ
ਤੇ ਡਾਕਟਰ ਨੇ ਕਿਆ ਏ ਕਿ ਸਾਰੇ ਪੈਕੇਟ ਫੂਡ ਵੀ ਬੰਦ ਕਰਦੋ ਤੇ ਜੇੜਾ ਵੀ ਕੋਂਟੀਨੈਂਟਲ ਫੂਡ ਜਿੰਨੇ ਵੀ ਹੈਗੇ ਸਾਰੇ ਬੰਦ ਕਰਉ ਏਦੇ।
ਹਾਂਜੀ ਹੁਣ ਤੇ ਮੈਂ ਵੈਸੇ ਵੀ ਬਾਰ ਦੀਆਂ ਚੀਜ਼ਾਂ ਦੇਨੀਆਂ ਇਨਾ ਨੂੰ ਨਾ ਬੰਦ ਦਿੱਤੀਆਂ ਹੋਈਆਂ ਨੇ।
ਹਾਂਜੀ।
ਕਿ ਬਾਰ ਦੀਆਂ ਚੀਜ਼ਾਂ ਬਿਲਕੁਲ ਨੀ ਖਾਨੀਆਂ, ਫਰੂਟ ਖਾਓ ਸਬਜ਼ੀਆਂ ਖਾਓ, ਰੋਟੀ ਖਾਓ।
ਮਤਲਬ ਕਿ ਵੇਖੋ ਦੀਦੀ ਬਾਰ ਦੀ ਚੀਜ਼ ਖਾਨ ਦਾ ਡਰ ਨਈ ਕੋਈ ਵੀ ਮਤਲਬ ਕਿ ਓ ਵਦੀਆ ਤਰੀ
ਵਦੀਆ ਤਰੀਕੇ ਨਾਲ ਨੀ ਬਣਾਉਂਦੇ ਆਪਾਂ ਜੇ ਓਹ ਚੀਜ਼ ਘਰ ਬਣਾਈਏ ਨਾ
ਤੇ ਇੱਕ ਤੇ ਵਦੀਆ ਹੁੰਦਾ ਆਪਾਂ ਨੂੰ ਪਤਾ ਹੁੰਦਾ ਕਿ ਓਇਲ ਵਗੈਰਾ ਕੇੜਾ ਯੂਜ ਕੀਤਾ ਵਾ।
ਕੀਤਾ ਵਾ, ਹਾਂਜੀ।
ਤੇ ਜੇੜਾ ਮੰਨ ਲਓ ਆਪਾਂ ਰੇੜ੍ਹੀਆਂ ਤੋਂ ਜਾਂ ਰੈਸਟੋਰੈਂਟ ਤੋਂ ਸਮਾਨ ਲੈਨੇ ਆਂ ਆਪਾਂ ਨੂੰ ਪਤਾ ਹੁੰਦਾ ਵਾ ਕਿ ਓਇਲ ਕਦੋਂ ਦਾ ਮੰਨ ਲਓ ਓਨਾਂ ਨੇ ਰੱਖਿਆ ਹੋਇਆ ਜਾਂ ਕੁੱਝ ਵੀ ਜੇੜੇ ਆ ਸਮਾਨ ਯੂਜ
ਸਮਾਨ ਯੂਜ ਕਰਦੇ ਆ ਕਿੱਦਾਂ ਦਾ ਕਿੱਦਾਂ ਦਾ ਨਈ ਆ।
ਹੂੰ।
ਪਰ ਬੱਚੇ ਨੀ ਨਾ ਇਸ ਗੱਲ ਨੂੰ ਮੰਨਦੇ।
ਹੈਲਥ ਨਾ ਵੀ ਨਾ ਕਾਫ਼ੀ ਖਿਲਵਾੜ ਕਰਨ ਦੇ ਆ ਦੁਕਾਨਾਂ ਵਾਲੇ।
ਤਾਡੀੇ ਏਜ
ਤਾਡੀ ਏਜ ਕਿਨੀ ਆ, ਮੇਰੀ ਥਰਟੀ ਫਾਇਫ।
ਏਜ ਥਰਟੀ ਫਾਈਵ।
ਫਾਈਵ, ਹਾਂਜੀ।
ਠੀਕ ਐ ਜੀ।
ਹਾਂਜੀ ਤੁਆਡੀ ਕਿਨੀ ਕੇਆ?
ਆ ਮੈਂ ਥਰਟੀ ਦੀ ਹੋ ਜਾਣਾ ਵਾ ਹੁਣ।
ਅੱਛਾ, ਠੀਕ ਐ ਜੀ ਹਾਂਜੀ। ਹੋਰ ਫਿਰ ਆੱਜ ਕੀ ਹੁਣ ਕੀ ਬਣਾਨ ਲੱਗੇ ਓ ਰਾਤ ਦਾ ਖਾਣਾ
ਆਹ ਸੁਬਾਹ ਹੀ ਬਣਾਈ ਸੀ ਚਨਿਆ ਦੀ ਸਬਜ਼ੀ ਸ਼ਾਮ ਤੱਕ ਤੇ ਉਹੀ ਚਲੇਗੀ ਮੈਂ ਮਤਲਬ। ਕੀ ਬੇਟੇ ਨੂੰ ਸਵੇਰੇ ਟਿਫਨ ਦੇਣਾ ਹੁੰਦਾ ਨਾ ਸਕੂਲ ਲਈ। ਫੇਰ ਸੁਬਹਾ ਟਾਈਮ ਦੀ ਸਬਜ਼ੀ ਬਣਾਈ ਦੀ ਆ।
ਠੀਕ ਹੈ।
ਹਾਂਜੀ।
ਨਹੀਂ ਮੈਂ ਹੁਣ ਚਨੇ ਰਾਤ ਨੂੰ ਬਣਾ ਦੇਨੇ ਆ ਚਨੇ ਮੈਂ ਭਿਉਂਕੇ ਰੱਖੇ ਹੋਏ ਆ।
ਹਾਂਜੀ।
ਥੋੜ੍ਹੀ ਦੇਰ ਉਬਾਲਣੇ ਛੱਡ ਦੇਈਏ ਫਿਰ ਉਸ ਤੋਂ ਬਾਅਦ ਤੜਕਾ ਲਗਾ ਕੇ ਨਾ। ਫਿਰ ਰੱਖਾਂਗੇ। ਸਬਜ਼ੀਆਂ ਵੀ ਦੇਖੀ ਦੀਆਂ ਨੇ ਕੀ ਬਣਾਈਏ ਰੋਜ਼ ਸਬਜ਼ੀਆਂ ਦੀ ਟੈਂਸ਼ਨ ਹੁੰਦੀ ਆ।
ਹਾਂਜੀ।
ਜਿਦਾ ਕਿ ਬੱਚੇ ਲਈ ਜੋ ਬੱਚੇ ਨੇ ਖਾਣਾ ਉਹੀ ਬਣਾ ਲਈਏ।
ਅਸੀਂ ਤੇ ਨਾ ਘਰ ਵੀ ਲਾਈਆਂ ਸੀ ਥੋੜੀਆਂ ਜਿਹੀਆਂ ਜਿੱਦਾਂ ਭਿੰਡੀ ਤੋਰੀ ਹੋ ਗਈ। ਕੱਦੂ ਹੋ ਗਏ ਅੰਗਰੇਜ਼ੀ ਕੱਦੂ ਹੋ ਗਏ ਹਲਵਾ ਹੋ ਗਿਆ ਤੇ। ਹਾਂਜੀ ਤੇ ਬਟ ਉਹ ਨਾਂ ਪਤਾ ਕੀ ਹੋਇਆ ਇਹ ਮੇਰੇ।
ਮੇਰੇ ਹਸਬੈਂਡ ਨਾਲ ਕਮਾਦ ਵੀ ਲਾਤਾ ਗੰਨੇ ਦੇ ਬੂਟੇ ਜਿਹੜੇ ਹੁੰਦੇ ਆ ਹਾਂਜੀ- ਹਾਂਜੀ।
ਉਹਦੇ ਕਰਕੇ।
ਉਹਦੇ ਕਰਕੇ ਨਾ ਉਹ ਜਦ ਵੱਡੇ ਹੋਏ ਥੋੜੇ ਚ ਨਾ ਸਬਜ਼ੀਆਂ ਮਾਰਤੀਆਂ। ਠੀਕ ਹੈ ਗਲ ਹਾਂਜੀ। ਘਰਦੀਆਂ ਤਾਜ਼ੀਆਂ। ਸਬਜ਼ੀਆਂ ਖਾਣੀਆਂ ਤੇ ਬਹੁਤ ਵਧੀਆ ਤਾਜ਼ੀਆਂ ਸਬਜ਼ੀਆਂ ਬਣਦੀਆਂ ਵੀ ਬਹੁਤ ਸਵਾਦ ਨੇ।
ਹਾਂਜੀ।
ਕੱਦੂ ਬਣਾਓ ਤਾਜ਼ਾ ਤਾਜ਼ਾ ਕਿਸੇ ਟਾਈਮ ਕੱਦੂ ਲੈ ਕੇ ਆਉ ਅਤੇ ਇੰਨਾ। ਸਵਾਦ ਬਣਦਾ ਹੈ।
ਹਮ।
ਬੜਾ ਸਵਾਦ ਬਣਦਾ ਜੇ ਹੁਣ ਕੱਦੂ ਪਿਆ ਸੀਗਾ ਅੱਜ ਮੇਰੇ ਚਨੇ। ਖਾਣ ਨੂੰ ਦਿਲ ਕੀਤਾ ਮੈਂ ਕਿਹਾ ਚਲੋ ਚਨੇ ਬਨਾਣੇ ਆ ਅੱਜ ਹੁਣ ਕੱਲ ਕੱਦੂ ਬਣਾਉਣਾ ਮੈਂ ਕਿਹਾ ਕੱਦੂ ਪਿਆ ਵਾ ਇਹਨੂੰ। ਸੁੱਕਾ ਹੀ ਬਣਾਉਣਾ ਹੈਗਾ ਪਿਛਲੀ ਵਾਰ ਮੈਂ ਦਾਲ ਕੱਦੂ ਬਣਾਇਆ ਸੀਗਾ ਤੇ ਇੰਨਾ। ਵਧੀਆ ਬਣਿਆ ਦਾਲ ਕੱਦੂ ਕਿ ਮਜ਼ਾ ਹੀ ਆ ਗਿਆ ਰੋਟੀ ਖਾਣ ਦਾ।
ਹਾਂਜੀ।
ਜੇ ਹਾ
ਚਨਿਆਂ।
ਚਨਿਆਂ ਦੀ ਦਾਲ ਵਿਚ ਹਾਂਜੀ ਚਨਿਆਂ ਦੀ ਦਾਲ ਵਿਚ।
ਹਾਂਜੀ ਕਈ ਨਾ ਚਨਿਆਂ ਦੀ ਦਾਲ ਵਿੱਚ ਪਾਲਕ ਵੀ ਪਾ ਲੈਂਦੇ ਹਾ ਨਾ।
ਹਾਂਜੀ-ਹਾਂਜੀ ਪਾਲਕ ਵੀ ਪਾ ਲੈਂਦੇ ਹੀ ਨੇ।
ਹਮ।
ਪਰਸੋਂ ਚੌਥ ਮੈਂ ਬਣਾਈ ਸੀਗੀ ਅਹ ਸਾਗ ਬਣਾਇਆ ਸੀ। ਉਹਦੇ ਵਿੱਚ ਅਸੀਂ ਪਾਈ ਸੀ ਦਾਲ ਮਸਰਾਂ ਦੀ ਸਾਬਤ ਮਸਰ ਪਾਏ ਸੀਗੇ। ਅਤੇ ਉਹ ਵੀ ਵਧੀਆ ਬਣਿਆ ਸੀਗਾ ਬੱਚੇ ਮੇਰੇ ਕਹਿੰਦੇ ਸੀ ਕਿ ਮੰਮਾ ਖਾਣਾ ਸਾਗ ਖਾਣਾ ਹੈਗਾ।
ਤੁਸੀਂ ਸ਼ਹਿਰ ਚ ਰਹਿੰਦੇ ਹੋ।
ਹਾਂਜੀ ਸ਼ਹਿਰ ਚ ਰਹਿਣੇ ਆ।
ਅੱਛਾ।
ਹਾਂਜੀ। ਫਿਰ ਉਹਨਾਂ ਨੂੰ ਸਾਗ ਬਣਾ ਕੇ ਦਿੱਤਾ ਸੀਗਾ ਫਿਰ ਉਹਨਾਂ ਸਾਗ ਖਾਧਾ। ਸਰਦੀਆਂ ਦੇ ਸਾਗ ਵਰਗੀ ਰੀਸ ਨਹੀਂ ਹੈਗੀ ਸਰਦੀਆਂ ਦਾ ਸਾਗ ਖਾਓ ਨਾਲ ਮੱਕੀ ਦੀ ਰੋਟੀ ਖਾਉ।
ਸਾਡੇ ਤੇ ਸਾਗ, ਸ਼ਲਗਮ, ਗਾਜਰ, ਮੂਲੀ ਸਾਰਾ ਕੁਝ ਹੀ ਆ ਪੈਲੀਆਂ ਚ ਹੁੰਦਾ ਵਾ।
ਏਹ ਕਿ ਸਰਦੀਆਂ ਦੀ ਸਬਜ਼ੀਆਂ ਵਧੀਆ ਹੈਗੀਆਂ ਨੇ, ਹਾਂਜੀ। ਨਾਲੇ ਸੇਅਤ ਲਈ ਵੀ ਬੋਤ ਵਦੀਆ ਹੈਗੀਆਂ ਨੇ।
ਹੂੰ।
ਹਾਂਜੀ, ਤਾਜਾ ਸਬਜੀਆਂ ਤਾਂ ਬੋਤ ਵਧੀਆ ਨੇ ਤਾਜੀਆਂ ਤੋੜ ਕੇ ਬਣਾਵਾਂਗੇ ਸਬ ਬਜੀਆਂ ਓਦਾ ਖਾਣ ਦਾ ਟੇਸਟ ਵੀ ਅਲੱਗ ਈ ਹੋਏਗਾ ਤੇ ਬਣੀ ਹੋਈ ਸਬਜੀ ਵੀ ਬੋਤ ਵਦੀਆ ਲੱਗਦੀ ਹੀ ਜੇ। ਹਾਂਜੀ, ਸਬਜੀ ਦਾ ਕਲਰ ਰੰਗ ਵੀ ਬੜਾ ਵਦੀਆ ਆਂਦਾ ਵਾ।
ਹੁਣ ਨਾ ਮਤਲਬ ਕਿ ਅਸੀ ਬੈਂਗਨ ਦੇ ਲਾਏ ਸੀ ਬਾ ਬੂਟੇ। ਏਕ ਦੋ ਵਾਰ ਤੋੜੇ ਤੇ ਓ ਜੇੜੇ ਘਰ ਦੇ
ਜੇੜੇ ਘਰ ਦੇ ਬੈਂਗਣ ਬੜੇ ਟੇਸਟੀ ਬਣਦੇ ਹਾਂਜੀ, ਆ ਤੇ ਜੇੜੇ
ਲਿਆਉਨੇ ਆਂ ਓ ਪੱਕੇ ਜੇ ਹੁੰਦੇ, ਓਨਾਂ ਦੇ ਬੀ ਕਿੰਨੇ ਹੁੰਦੇ ਆ।
ਹਾਂਜੀ, ਏ ਘਰ ਦੀਆਂ ਸਬਜੀਆਂ ਵਿੱਚ ਕੁਛ ਪੈਂਦਾ ਨੀ ਨਾ ਹੁਣ, ਜੇੜੀਆਂ ਤੁਸੀਂ ਘਰ ਚ ਸਬਜੀਆਂ ਉਗਾਉਂਦੇ ਓਦੇ ਵਿੱਚ ਕੋਈ ਤੁਸੀਂ ਦਵਾਈ ਵਗੈਰਾ ਮਿਕਸ ਨੀਂ ਕੀਤੀ ਹੋਣੀ। ਵੀ ਪਤਾ ਐ ਤਾਜਾ ਪਾਣੀ, ਅਪਨਾ ਤੁਸੀਂ ਖਾਦ ਵਗੈਰਾ ਪਾਂਦੇ ਹੋਣੇ ਓ ਤੇ ਬਾਰ ਦੀਆਂ ਸਬ ਜੇੜੀਆਂ ਕਰਦੇ ਨੇ ਓ ਕੀ ਪਤਾ ਕੀ ਪਾਂਦੇ ਨੇ, ਦਵਾਈਆਂ-ਦਵੂਈਆਂ ਲਗਾ ਕੇ ਨੀ ਵੱਡੀਆਂ ਕਰਦੇ।
ਸਈ ਗੱਲ ਏ।
ਹਾਂ ਏਸੇ ਕਾਰਕੇ ਜੇੜੀ ਘਰ ਦੀ ਸਬਜੀ ਆ ਓਦੇ
ਬੜੀ ਵਦੀਆ ਹੈਗੀ ਆ। ਅਸੀਂ ਏਥੇ ਪਿਛਲੇ ਤੋਂ ਪਿਛਲੇ ਸਾਲ ਦੋ ਸਾਲ ਚਾਰ ਸਾਲ ਪੈਲਾਂ ਆਪਾਂ ਈਥੇ ਭਿੰਡੀਆਂ ਲੱਗਾਈਆਂ ਸੀ। ਆਪਾਂ ਦੋ-ਚਾਰ ਤੋੜ ਲੈਣੀਆਂ ਡੇਲੀ ਦੀਆਂ ਦੋ-ਚਾਰ ਤੋੜ ਲੈਣੀਆਂ ਜਦੋਂ ਥੋੜੀਆਂ ਜਾਦੀ ਹੋਣੀਆਂ ਫਿਰ ਬਨਾਂਨੀਆਂ। ਬੋਤ ਵਦੀਆ ਬਣਦੀਆਂ ਹੁੰਦੀਆਂ ਸੀਗੀਆਂ, ਹਾਂਜੀ।
ਭਿੰਡੀਆਂ ਦੀ ਸਬਜੀ ਤੇ ਵੈਸੇ ਬੜੀ ਟੇਸਟੀ ਬਣਦੀ, ਕਰਾਰੀ ਜੀ, ਹੂੰ।
ਕਰਾਰੀ ਸਬਜੀ ਵਧੀਆ ਲੱਗਦੀ ਹੈਗੀ ਏ। ਰਾਤੀ ਮੈਂ ਬਣਾਇਆ ਸੀ ਆਲੂ, ਮਟਰ, ਗਾਜਰਾ ਬਣਾਏ ਸੀਗੇ। ਤੇ ਓਵੀ ਮੈਂ ਮਿਰਚਾਂ ਥੋੜੀਆਂ ਜਾਦੀਆਂ ਪਾਈਆਂ ਸੀ ਤੇ ਐ ਬੜੀ ਵਦੀਆ ਕਰਾਰੀ ਸਬਜੀ ਬਣੀ ਸੀਗੀ। ਤੇ ਖਾਣ ਚ ਵੀ ਵਦੀਆ ਆਈ ਤੇ ਪਰ ਓਦਾ ਕਲਰ ਨਈਂ ਹੀ ਵਧੀਆ ਬਣਿਆ, ਰੰਗ ਨਈਂ ਹੀ ਵਧੀਆ ਬਨੇਆ। ਕਿਉਂਕਿ ਓ ਦੂਸਰਿਆਂ ਗਾਜਰਾਂ ਸੀਗੀਆਂ, ਜੇੜੀਆਂ ਸੰਤਰੀ ਕਲਰ ਦੀਆਂ ਗਾਜਰਾਂ ਨੀਂ ਹੁੰਦੀਆਂ।
ਹਾਂਜੀ-ਹਾਂਜੀ।
ਹਾਂਜੀ, ਓ ਸੀਗੀਆਂ।
ਠੀਕੈ ਜੀ।
ਹਾਂਜੀ, ਚਲੋ ਠੀਕ ਏ ਫਿਰ ਹੁਣ ਆਪਾਂ ਬਾਦ ਵਿੱਚ ਗੱਲ ਕਰਾਂਗੇ।
ਓਕੇ ਦੀਦੀ ਜੀ, ਠੀਕੈ ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ।